ਕੀ ਹਾਲ ਜੀ?
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਏ।
ਵਧੀਆ ਜੀ, ਤੁਸੀਂ ਦਸੋ?
ਬਸ ਵਧੀਆ, ਹੋਰ ਕੀ ਕਰ ਰੇ ਓ?
ਕੁਛ ਨੀ ਬਸ, ਬੈਠੇ ਆ ਪਾਰਕ ਚ ਆਏਆਂ ਹੁਣੇ ਖੇਡਣ ਆਇਆ ਕ੍ਰਿਕਟ।
ਅੱਛਾ ਜੀ। ਬਸ ਵਧੀਆ, ਅਸੀਂ ਵੀ ਪਾਰਕ ਚ ਬੈਠੇ ਸੀ। ਅਸੀਂ ਕਿਆ, ਚਲੋ ਫੋਨ-ਫੂਨ ਕਰ ਲੈਂਨੇ ਆ ਕਿਸੀ ਨੂੰ?
ਹਾਂਜੀ, ਬੜੇ ਦਿਨਾਂ ਬਾੱਦ ਫੋਣ ਆਈਆ ਤੁਹਾਡਾ ਵੀ।
ਬਸ ਐਹੀ ਵੇਲੇ ਬੈਠੇ ਸੀ, ਚਲੋ ਫੋਨ ਕਰ ਲਿਆ।
ਤੇ ਹੋਰ ਘਰ-ਪਰਿਵ, ਘਰ-ਪਰਿਵਾਰ ਸਭ ਵਧੀਆ।
ਸਭ ਵਧੀਆ ਜੀ, ਸਭ ਵਧੀਆ ਤੁਸੀਂ ਸੁਣਾਓ?
ਵਧੀਆ ਜੀ ਸਾਨੂੰ ਵੀ ਘਰ-ਪਰਿਵਾਰ ਸਭ
ਮੈਂ ਤੇ ਇਹੀ ਪੁੱਛ ਰਿਆ ਸੀ, ਤੁਸੀਂ ਵੇਲੇ ਟੈਮ ਚ ਕਰਦੇ ਕੀ ਓ?
ਬਸ ਵੇਲੇ ਟਾਈਮ ਚ ਕਦੇ-ਕਦਾਰ ਥੋੜ੍ਹੀ ਦੇਰ ਜਾ ਦੁਪਹਿਰ-ਦੁਪਹਿਰ ਥੋੜੀ ਦੇਰ ਫੋਨ ਚਲਾਨੇ ਨੀਤੇ ਸ਼ਾਮੀ ਅਸੀਂ ਆਪਣਾ ਕ੍ਰਿਕਟ ਖੇਡਦੇ ਹਾਂ ਜੀ ਸਭ ਤੋਂ ਵਧੀਆ ਚੀਜ਼ ਹੈ ਕ੍ਰਿਕਟ ਖੇਲਣੀ।
ਹਾਂ, ਉਹ ਤਾਂ ਹੈ ਜੀ ਕ੍ਰਿਕਟ ਖੇਡਣੀ ਚਾਹੀਦੀ ਏ ਫਿੱਟ ਰਹਿੰਦਾ ਬੰਦਾ ਉਹਦੇ ਵਸਤੇ।
ਹਾਂਜੀ, ਕ੍ਰਿਕਟ ਤਾਂ ਬੋਹਤ
ਫਿਜ਼ੀਕਲ ਤਾਂ ਕਰਨਾ ਜ਼ਰੂਰੀ ਹੈਗਾ ਜੀ। ਬੋਡੀ ਨੂੰ ਮੈਨਟੇਨ ਕਰਕੇ ਰੱਖੋ।
ਕ੍ਰਿਕਟ ਨਾਲ ਬੋਡੀ ਵੀ ਠੀਕ ਰਹਿੰਦੀ ਏ, ਆਪ ਮਾਇੰਡ ਫਰੈਸ਼ ਵੀ ਹੈ, ਬੋਡੀ ਹੈਲਦੀ ਵੀ ਰਹਿੰਦੀ ਹੈ ਨਾਲੇ ਫਰੀ ਟਾਈਮ ਦੀ ਟਾਈਮ ਪਾਸ ਵੀ ਹੋ ਜਾਂਦਾ, ਬੋਹਤ ਚੀਜ਼ਾਂ ਨੇ ਜਿਹੜੀ ਬਾਹਰ ਸਾਨੂੰ ਖੇਲਣੀ ਚਾਹੀਦੀ ਹੈ।
ਬਸ ਅਸੀਂ ਤਾਂ ਪਾਰਕ ਚ ਬੈਠੇ ਸੀ ਬੱਚੇ ਵੀ ਛੋਟੇ-ਛੋਟੇ ਹੈਗੇ ਨੇ ਕ੍ਰਿਕਟ ਖੇਡਦੇ ਪਏ ਆ ਇਥੇ।
ਹਾਂਜੀ-ਹਾਂਜੀ, ਕ੍ਰਿਕਟ ਖੇਡਣੇ ਬੋਹਤ ਵਧੀਆ ਇੱਥੇ ਵੀ ਸਾਡੇ ਪਾਰਕ ਚ ਵੀ ਖੇਡਦੇ ਪਏ ਕ੍ਰਿਕਟ, ਬੜਾ ਸ਼ੋਰ ਆਉਂਦਾ ਹੋਨਾ ਤੁਹਾਨੂੰ
ਹਾਂਜੀ-ਹਾਂਜੀ, ਆ ਰਿਹਾ ਸੋਂਰ ਤੇ ਆ ਰਿਹਾ।
ਕ੍ਰਿਕਟ ਬੜਾ ਖੇਡਦੇ ਨੇ ਸਾਰੇ ਗਲੀ ਆਲੇ।
ਗਲੀ ਕ੍ਰਿਕਕੇਟ ਤੇ ਖੇਡਣਾ ਗਲੀ ਕ੍ਰਿਕਟ ਹੀ ਸਵਾਦ ਅਲੱਗ ਹੁੰਦਾ ਹੈ। ਸਾਨੂੰ ਵੀ ਸੰਡੇ ਸੰਡੇ ਨੂੰ ਟੈਮ ਮਿਲਦਾ ਅਸੀਂ ਸੰਡੇ ਸੰਡੇ ਨੂੰ ਚਲੇ ਜਾਈਦੇ ਖੇਡਣ।
ਹਾਂਜੀ -ਹਾਂਜੀ ਆਪਣਾ ਕੰਮ- ਕਾਰ ਕਰਦੇ ਓ ਜੀ।
ਹਾਂਜੀ, ਕੰਮ ਹੈ ਜੀ, ਆਪਣਾ ਹੀ ਕੰਮ ਹੈਗਾ, ਆਪਣੀ ਦੁਕਾਨ ਹੈਗੀ। ਇੈਕਟ੍ਰੋਨਿਕਸ ਦੀ, ਤੇ- ਹੋਰ ਤੁਸੀਂ ਕੀ ਕਰਦੇ ਹੋ, ਅੱਜ- ਕੱਲ?
ਬਸ ਹੁਣ ਤਾਂ, ਪੜ੍ਹਾਈ ਕਰਦੇ ਪਏ ਹਾ ਹੁਣੇ।
ਅੱਛਾ- ਅੱਛਾ।
ਹਾਂਜੀ। ਹੁਣੇ ਥੋੜ੍ਹੀ ਦੇਰ ਆਯਾ ਹੁਣੈ। ਕ੍ਰਿਕਟ ਖੇਡਣਾ ਬੱਚੇ, ਬੰਦੇ ਆਈ ਨਈ ਰਹੇ ਹੋਣੇ, ਫੋਨ ਕੀਤਾ।
ਅੱਛਾ, ਤੁਸੀਂ ਵੀ ਖੇਡਦੇ ਓ‌ ਕ੍ਰਿਕਟ।
ਹਾਂਜੀ, ਕ੍ਰਿਕਟ ਹੀ ਤਾਂ ਸਭ ਤੋਂ ਵਧੀਆ ਗੇਮ ਹੈ। ਜੀ, ਅਸੀਂ ਇੱਧਰ ਕ੍ਰਿਕਟ ਹੀ ਖੇਡਦੇ ਰਹਿਨੇ ਹਾਂ। ਹੋਰ ਜਦ ਫਿਰ ਅੱਜ ਮੌਸਮ ਵਿੱ ਜੇ ਜੇ ਬਰਸਾਤ।
ਹਾਂ, ਬਰਸਾਤ ਸਾਰੀ ਜਗ੍ਹਾ ਬਰਸਾਤ ਹੋਈ ਹੈ। ਸਾਡੇ ਏਥੇ ਵੀ ਹੋਈ। ਸਵੇਰੇ ਸੱਤ ਵਜੇ ਦੀ ਸ਼ੁਰੂ ਹੋਈ ਹੋਈ ਹੈ।
ਸਾਡੇ ਵੀ ਇੱਥੇ ਸਾਢੇ ਬਾਰਾਂ ਵਜੇ ਹੋਈ ਏ, ਸ਼ੁਰੂ ਇੱਥੇ ਸਵੇਰੇ ਦੇ। ਬਾਰਾਂ ਵਜੇ ਤੇ ਹੁਣ ਦੋ ਵਜੇ। ਤਿੰਨ ਵਜੇ ਤੱਕ ਸੀ। ਫਿਰ ਉਸ ਤੋਂ ਬਾਅਦ ਮੌਸਮ ਸਹੀ ਰਿਹਾ। ਉਸ ਤੋਂ ਬਾਅਦ ਵਧੀਆ। ਹੁਣ, ਕੋਈ ਆਈ ਨਹੀਂ ਰਿਹਾ। ਪਤਾ ਨਹੀਂ ਕਿੱਥੇ ਰਹਿ ਗਏ ਨੇ ਹੁਣ। ਆਏ ਨੇ ਦੋ- ਤਿੰਨ, ਦੋ- ਚਾਰ ਬੰਦੇ ਆਏ ਨੇ। ਜੀ। ਤੁਸੀ- ਹਾਂਜੀ। ਹੈਲੋ, ਹੈਲੋ!
ਆਵਾਜ਼ ਨੀ ਆ ਰਹੀ ਤੁਹਾਡੀ। ਹੈਲੋ।
ਹੈਲੋ ਹੈਲੋ! ਹਾਂਜੀ, ਉਹ ਫੋਨ ਆ ਗਿਆ ਸੀ ਵਿੱਚ।
ਅੱਛਾ। ਹੋਰ ਸੁਣਾਓ, ਅੱਗੇ ਦੇ ਬਾਰੇ ਕੀ ਸੋਚਿਆ ਫਿਰ?
ਬਸ, ਅੱਗੇ ਦੇ ਬਾਰੇ ਤਾ ਹੁਣ ਕੁਛ ਨਹੀਂ ਸੋਚਿਆ।
ਸੋਚਿਆ ਨੀ ਕ੍ਰਿਕੇਟ ਹੀ ਖੇਡਣਾ ਕਿ ਪੂਰੀ ਉਮਰ?
ਹੂ, ਸੋਚ ਤਾਂ ਰਿਹਾ ਕ੍ਰਿਕਟਰ ਹੀ ਬਣ ਕੇ ਥੋੜਾ
ਹੂ
ਕ੍ਰਿਕੇਟਰ ਬਣ ਜਾਂਦਾ ਹਾਂ ਆਂਟੀ। ਮੇ ਅਕੈਡਮੀ ਵੀ ਲੱਗਿਆ ਹੋਇਆ, ਅਸੀਂ ਥੋੜ੍ਹਾ, ਤਾਂ ਕਰਕੇ ਯਾਰ -ਦੋਸਤ ਸਾਰੇ। ਕ੍ਰਿਕੇਟ ਵਧੀਆ ਖੇਡਦੇ ਹਾਂ, ਆਪਣੀ ਤਰਫੋਂ ਤਾਂ ਅਸੀਂ।
ਅੱਛੀ ਗੱਲ ਏ -ਅੱਛੀ ਗੱਲ ਏ। ਖੇਡਣਾ ਚਾਹੀਦਾ ਹੈ ਕ੍ਰਿਕੇਟ। ਮਾਇੰਡ ਫਰੈਸ਼ ਰਹਿੰਦਾ ਕ੍ਰਿਕੇਟ ਖੇਡਣ ਨਾਲ।
ਬਟ ਹਾਂਜੀ, ਹਾਂਜੀ, ਬਾਡੀ ਫਿਟ ਰਹਿੰਦੀ ਹੈ ਫਿਟ।
ਅਸੀਂ ਤੇ ਖੇਡਦੇ ਆ ਮਹੱਲੇ 'ਚ। ਮਹੱਲੇ 'ਚ ਘਰ ਦੇ 'ਚ ਤੇ ਬੋਲ ਚਲੀ ਜਾਂਦੀ ਏ, ਮਹੱਲੇ ਆਲੇ ਬੋਲਣ ਲੱਗ ਜਾਂਦੇ ਨੇ। ਲੜਾਈ ਕਰਕੇ ਫਾਇਦਾ ਕੀ ਏ ਮਹੱਲੇ 'ਚ?
ਸਹੀ ਗੱਲ ਐ ਜੀ। ਮ ਮਹੱਲੇ ' 'ਚ ਈ ਰਹਿਣੈ, ਲੜਾਈ ਵੀ
ਸਾਡੇ ਉੱਥੇ ਗਰਾਊਂਡ ਹੈ। ਅਸੀਂ ਉੱਥੇ ਚਲੇ ਜਾਂਦੇ ਆ ਖੇਡਣ।
ਹਾਂਜੀ, ਗਰਾਊਂਡ ਚ ਵੀ ਤੇ ਖੇਲਦਾ। ਇੱਥੇ ਤਾਂ ਮੱਹਲੇ ਆਲੇ ਚ ਲੜਾਈ ਕਰਕੇ ਫਾਇਦਾ ਨੀ, ਮਹੱਲੇ ਚ ਹੀ ਰਹਿਣਾ। ਆਪਣਾ ਤਾਂ ਕਰਕੇ। ਘਰ ਆ ਜਾਂਦੇ ਆ, ਫਿਰ ਅਸੀਂ ਵੀ ਕ੍ਰਿਕੇਟ ਬਹੁਤ ਹੀ ਘੱਟ ਹੀ ਖੇਡਦੇ ਹਾਂ। ਫਿਰ ਮਹੱਲੇ 'ਚ ਅਸੀਂ ਵੀ, ਗਰਾਊਂਡ 'ਚ ਈ ਜਾਂਨੇ ਆ ਬਾਹਰ।
ਹੋਰ ਕਿ, ਮਹੱਲੇ ਆਲੇ ਆਪਣੇ ਟਾਈਮ 'ਤੇ ਖੇਡਦੇ ਹੋਣੇ। ਸਾਨੂੰ ਬੋਲਦੇ ਪਏ ਨੇ ਹੁਨ।
ਹਾਂਜੀ, ਹੁਣ ਆਏ ਨੇ। ਆ ਗਏ ਨੇ ਹੁਣ ਦੋ। ਚਾਰ ਬੰਦੇ ਐਥੇ ਖੇਲਣੈ। ਹਾਂਜੀ, ਤਾਂ ਕਰਕੇ ਅਸੀਂ ਵੀ ਖੇਲੀਏ ਹੁਨ।
ਤੁਸੀਂ ਕੀ ਕਰਦੇ ਓ? ਵਧੀਆ। ਕੇੜੀ ਆ ਤੁਹਾਡੀ, ਬੋਲਿੰਗ ਯਾਂ ਬੈਟਿੰਗ? ਵਧੀਆ ਜੀ, ਵਧੀਆ। ਫਿਰ ਕੀ ਬਣਨੈ? ਧੋਨੀ ਬਣਨਾ ਯ ਵਿਰਾਟ ਕੋਹਲੀ?
ਬਸ ਕੁਛ ਵੀ ਬਣ ਜੀ ਏ, ਬਣੀਏ ਤੇ।
ਹਾਂਜੀ, ਵਧੀਆ ਗੱਲ ਹੈ। ਕੁਛ ਵੀ ਬਨੀਏ ਅੱਗੇ ਵਧੀਆ।
ਹੋਰ ਸੁਣਾਓ, ਯਾਰ। ਬੋਲ ਆਈਏ ਸਾਡੇ? ਬੋਲ, ਅਸੀਂ ਦੇ ਰਹੇ ਹਾਂ।
ਅੱਛਾ।
ਬੱਚੇ ਖੇਡਦੇ ਪੇ ਨ, ਅਸੀਂ ਕਿਹਾ, ਸਾਨੂੰ ਵੀ ਖਿਲਾਲੋ, ਖਿਲਾਂਦੇ ਨੀ ਪਏ ਕੈਂਦੇ, ਤੁਸੀਂੱਵਡੇ ਹੋ।
ਹਾਂ, ਇਹੀ ਤਾਂ ਗੱਲ ਆ। ਸਾਡੇ ਵੀ ਇੱਥੇ ਬੱਚੇ ਹੀ ਖੇਲਦੇ। ਮਵੇਨੂੰ ਹੁਣ ਆਏ ਤਾਂ ਹੈ ਨਹੀਂ, ਵਿਕਟਾ- ਉਕਟਾ ਇੱਥੇ ਤਾਂ ਬੋਲਾਂ ਵੀ ਘੁੰਮ ਜਾਂਦੀ ਹੈ। ਸਾਡੇ ਘਰ ਚੱਲ ਜਾਂਦੀ ਦਿੰ ਦੇ ਹੈਨੀ ਪੰਜਾਹ, ਪੰਜਾ ਦੀ ਬੋਲਾ ਲੈ ਕੇ ਆਣੀ ਪੈਂਦੀ, ਫਿਰ ਸਾਨੂੰ।
ਅੱਛਾ, ਅੱਛਾ।
ਫਿਰ ਦੁਬਾਰਾ ਗੁੰਮ ਗਿਆ, ਅਜ ਫਿਰ ਲੈ ਕੇ ਆਣੀ ਪੈਣੀ ਸਾਨੂੰ ਬੋਲਾ।
ਹਾਂਜੀ, ਉਹ ਕ੍ਰਿਕਟ ਹੀ ਖੇਡਦੇ ਕਲੀ, ਉਹ ਹੋਰ ਕੋਈ ਗੇਟ ਵੀ ਖੇਡਦੇ?
ਹਾਂਜੀ, ਕ੍ਰਿਕਟ ਸਵੇਰੇ ਪੰਜ ਵਜੇ, ਸ਼ਾਮੀ ਪੰਜ ਵਜੇ, ਤੋਂ ਲੈ ਕੇ ਸੱਤ- ਅੱਠ ਅੱਠ ਵਜੇ ਤੱਕ ਕ੍ਰਿਕਟ, ਫਿਰ ਉਸ ਤੋਂ ਬਾਅਦ ਬੋਲੀ ਖੇਡ ਲੈਂਦੇ ਹਾਂ, ਵੱਡੇ ਬੰ ਆਂ ਦਾ ਫੱ
ਅੱਛਾ, ਜੀਵਾਲੀ ਵੀ ਖੇਡਦੇ ਹੋ ਤੁਸੀਂ?
ਹਾਂਜੀ, ਵਾਲਦੀ ਵੀ ਖੇਲ ਹੀ ਲੈਂਦੇ ਹਾਂ, ਪਰ ਖਲਾਾਂਂਦੇ ਨੀ ਯਾਰ ਵੱਡੇ ਬੰਦੇ
ਨੋਕ ਰੱਡਗ ਨੂੰ
ਬਸ, ਕੈਂਦੇ ਤੁਸੀਂ, ਹੁਣੇ ਮੈਚ ਲੱਗਦਾ ਵਾ ਸਾਡਾ। ਖਲਾਂਦੀ ਨਹੀਂ ਹੈ। ਸਾਨੂੰ ਵਾਲੀ ਖੇਲਣਾ ਨਹੀਂ ਆਦਾ ਨਾ ਜ਼ਿਆਦਾ, ਤਾਂ ਕਰਕੇ ਬੀ ਆਉਂ ਨਹੀਂ ਸਾਨੂੰ ਖੇਲਣੀ ਨਹੀਂ।
ਅੱਛਾ, ਕ੍ਰਿਕਟ ਖੇਡਦੇ ਹੋ? ਵਧੀਆ।
ਹਾਂਜੀ, ਤਾਂ ਹੀ, ਕਰਕੇ ਅਸੀਂ ਕ੍ਰਿਕਟ ਖੇਡਦੇ ਹਾਂ।
ਕੀ ਕਰਦੇ ਹੋ? ਬੈਟਿੰਗ ਕਰਦੇ ਹੋ, ਬੋਲਿੰਗ ਕਰਦੇ ਹੋ?
ਜੇ
ਹ
ਹਾਂਜੀ, ਬੈਟਿਂਗ ਵੀ ਮਾੜੀ ਮੋਟੀ ਕਰੀ ਲੈਂਦੇ ਹਾਂ। ਫੀਲਡਿਂਗ ਵੀ ਥੋੜੀ, ਬੋਤੀ ਕਰ ਲੈਂਦਾ, ਬੋਲਿੰਗ ਨਹੀਂ ਆਂਦੀ।
ਅੱਛਾ, ਤੇ ਬੋਲਿੰਗ ਸਿੱਖਣ ਦੀ ਲੋੜ ਹੈ। ਉਹ ਕੋਈ ਨੀ ਅਕੈਡਮੀ ਜਾਂਦੇ ਹੋ? ਸਿੱਖ ਜਾਓ ਬੋਲਿੰਗ
ਹਾਂਜੀ, ਅਕੈਡ ਮੀਦੀ ਬੈਟਿੰਗ ਕਰਦੇ, ਬੋਲਿੰਗ ਤਾਂ ਕਰਦੇ ਹੀ
ਹਾਂਜੀ, ਹਾਂਜੀ।
ਅਤੇ ਤਾਂ ਕਰਕੇ
ਬੋਲਿੰਗ ਵੀ ਮਾੜੀ - ਮੋਟੀ, ਹੁਣ ਕੱਲ੍ਹ- ਪਰਸੋਂ ਸਾਡਾ ਮੈਚ ਹੈ। ਲੈਦਰ ਦੇ ਨਾਲ ਲੈਦਰ ਇੱਧਰ ਬੋਲਣ ਤਾਂ ਕਰਕੇ ਹੁਣ, ਕਰਾਂਗੇ ਕੱਲ੍ਹ- ਪਰਸੋਂ ਦੇਖਦੇ ਹੁਣ? ਕਰਿਓ, ਕਿਉਂ ਬਤ ਫਸਟ ਹੀ ਆਈਏ ਸੀ, ਸਾਡੀ ਟੀਮ।
ਅੱਛਾ, ਅਸੀਂ ਵੀ ਖੇਡੇ, ਸਕੂਲ ਦੇ ਟੈਮ ਚ ਬੜਾ। ਸਾਨੂੰ ਟੀਮਾਂ ਲੈਂਦੀਆਂ ਸਕੂਲਾਂ ਦੀ, ਹੁਣ ਤਾਂ ਸਕੂਲ ਲਾਈਫ ਚਲੀਗੀਏ ਹੁਣ ਖੇਲਦੇ ਹੀ ਨੀ। ਸਕੂਲ ਲਾਈਫ ਵੀ ਬੜੀ ਵਧੀਆ, ਲਾਈਫ ਸੀ।
ਉਹ ਸਾਡੇ ਇੱਥੇ, ਇੱਕ ਮੁੰਡਾ ਗੇਰੀ ਕਦੇ ਕਿ?
ਕੀ ਹੈ? ਅ
ਹਾਂਜੀ, ਮੁੰਡਾ ਬਲਦਾ ਮੁੰਡਾ ਪਜਦਾ ਪਏ, ਤਾਂ ਬੋਲਣ ਗੇਰੀਆ - ਚਝੂੱਲਲਾ ਆ ਗਿਆ ਸਾਹਮਣੇ। ਲੁਲੜ ਬੱਚੇ ਨੇ, ਸਾਡੇ ਇੱਥੇ।
ਕਿਥੇ ਖੇਡਦੇ ਪਏ ਸੀ?
ਹਾਂਜੀ, ਨਹੀਂ ਇਥੇ ਬੱਚੇ ਖੇਲਦੇ ਪਏ ਨੇ ਸਾਡੇ ਕ੍ਰਿਕਟ।
ਹਾਂ, ਹਾਂ।
ਤਾਂ ਕਰਕੇ ਬੱਚੇ ਗਿਰ ਗਏ, ਇੱਕ ਮੁੰਡਾ ਹੀ ਗਿਰ ਗਿਆ ਇੱਕ।
ਅੱਛਾ।
ਹਾਂਜੀ।
ਸਾਡੇ ਇੱਥੇ ਵੀ ਬੱਚੇ ਹੈਗੇ ਨੇ, ਖੇਡਦੇ ਨੇ। ਸਾਨੂੰ ਖਿਲਾਉਂਦੇ ਹੀ ਨੀ, ਅਸੀਂ ਕਿੰਨੀ ਵਾਰ ਕਹਿੰਦੇ ਹਾਂ।
ਅੱਛਾ।
ਹੋਰ ਸੁਣਾਓ, ਕੀ ਕਰ ਰਹੇ ਹੋ ਅੱਜਕਲ?
ਬਸ, ਕੁਛ ਨੀ ਕਰਦੇ ਪਏ। ਬਸ ਬੈਠੇ ਆ ਵਿਹਲੇ ਹੁਣੇ ਯਾਰ ਦੋਸਤ ਆਏ ਨੇ ਥੋੜ੍ਹੇ, ਦੇਖੇ ਹੁਣ ਵਿਕਟਾਂ ਬੁੱਕ
ਮੁਮ ਘਰ
ੱਦਸ ਸੋਣੇ ਤਾਂ ਤੁਹਾਨੂੰ ਕਹਿਤਾ, ਪੜ੍ਹਾਈ ਕਰਦੇ ਮ ਹੁਣੇ
ਅੱਛਾ।
ਹਾਂਜੀ।
ਬਸ ਮੇ ਸਾਡੀ ਪੜ੍ਹਾਈ ਕੰਪਲੀਟ ਹੋਈ ਹਲੇ ਹੁਣ, ਅੱਗੇ ਦੇਖਾਂਗੇ ਜੋਬ ਦੇ ਬਾਰੇ
ਹਾਂਜੀ -ਹਾਂਜੀ, ਕਿਉਂਕਿ ਘਰ ਪਰਿਵਾਰ ਜੋਬ ਨਾਲ ਈ ਚੱਲਣਾ।
ਘਰ ਜੋਬ ਨਾਲ ਚਲਨਾ, ਵਿਹਲੇ ਬੈਠ ਨਾਲ ਕੁਛ ਨਹੀਂਦਾ।
ਸਹੀ ਗੱਲ ਜੀ ਵਿਹਲੇ ਬਹਿ- ਬਹਿ ਕੇ ਤਾਂ ਐਵੇਂ, ਵਿਹਲੇ ਰੋਟੀਆਂ ਖਾਣੀਆਂ ਕਿਆ ਥੋੜ੍ਹਾ ਕਮਾ- ਕਮਾ ਕੇ ਦਸ ਰੁਪਏ, ਪੰਦਰਾਂ ਹਜ਼ਾਰ ਰੁਪਏ ਕਰ ਦੇ ਅਤੇ ਕਿਆ ਮਾੜਾ ਹੈ।
ਹਾਂਜੀ -ਹਾਂਜੀ।
ਜ ਔਰ
ਹੋਰ ਸੁਣਾਓ?
ਬਸ ਹੋਰ ਵਧੀਆ, ਵੇਟ ਕਰਦੇ ਪਏ ਕੋਈ ਆਈ ਜੇ ਹੁਣੇ
ਤੁਹਾਡੇ ਇੱਥੇ ਦੇ ਬੰਦੇ ਹੀ ਨੀ ਆਉਂਦੇ ਹਣ, ਖੇਡਦੇ ਹੀ ਨੀ ਕੋਈ ਕ੍ਰਿਕਟ।
ਹਾਂਜੀ ਹੁਣ ਸਾਰੇ ਕੰਮ ਕਾਰ ' ਲੱਗ ਗਏ ਨੇ, ਹੁਣ ਕੀ ਕੰਮ ਕਾਰ ਵੀ ਜ਼ਰੂਰੀ ਹੈ ਨਾ ਹੁਣ, ਤਾਂ ਕਰਕੇ। ਹਾਂਜੀ
ਬਸ ਅਸੀਂ ਬੰਦਿਆਂ ਨੂੰ ਫੋਨ ਕੀਤਾ, ਦੇਖਦੇ ਹ ਆਉਣਗੇ ਨਹੀਂ, ਨਹੀਂ ਤੇ ਫੇਰ ਸ਼ਾਮੀ ਅਸੀਂ ਵੀ ਇੱਥੇ ਵੱਲਦੀ ਖੇਡਦੇ ਹਾਂ, ਨੈੱਟ ਲਾਇ
ਹੈਂ?
ਅਸੀਂ ਵੀ ਸ਼ਾਮੀ ਵਾਲੀਬਾਲ ਖੇਲਦੇ ਹਾਂ ਇੱਥੇ, ਪਰ ਅੱਜ ਤੇ ਗਿੱਲਾ
ਹਾਂਜੀ -ਹਾਂਜੀ।
ਤੇ ਸਾਰਾ ਗਿੱਲਾ ਪਾਂ ਦੇਖਦੇ ਹਾਂ, ਅਗਰ ਇਕੱਠੇ ਹੋਵਾਂਗੇ 'ਤੇ ਖਾਲੀ ਖੁੱਲੀ ਕਰਾਂਗੇ ਇੱਥੇ ਪਾਣੀ ਰ ਨਹੀਂ, ਤੇ ਫੇਰ ਅਰਾਮ ਨਾਲ ਬਹਿ ਕੇ ਵੇਲੇ ਬੈਠਾਂਗੇ, ਨਹੀਂ ਤੇ ਰਾਤੀ।
ਹੋ ਸ ਮੈਂ ਵੀ ਗੇਮ ਖੇਲਣਾ ਰਾਤ, ਗੇਮ ਨਾਲ ਵੀ ਥੋੜ੍ਹਾ ਮੋਬਾਈਲ ਗੇਮ ਨਾਲ ਵੀ ਮਾਈੰਡ ਫਰੈਸ਼ ਹੋਈ ਜਾਂਦਾ ਹੈ।
ਆਾਂ ਏ ਤੇ ਹੈ ਪਰ, ਜ਼ਿਆਦਾ ਮੋਬਾਇਲ ਵੀ ਨ ਨਹੀਂ ਚਲਾਉਣਾ ਚਾਹੀਦਾ, ਸੇਹਤ ਲਈ
ਹਾਂ, ਉਹਤਾ ਹੈ ਏ।
ਹਾਂਜੀ- ਹਾਂਜੀ, ਹੋਰ ਸੁਣਾਓ?
ਬਸ ਵਧੀਆ।
ਹੈਲੋ।
ਹੈਲੋ।
ਹੈਲੋ -ਹੈਲੋ ਆਂਦੀ ਪਈ ਆਵਾਜ਼? ਬੋਲ ਦੇਣ ਚਲਾ ਗਿਆ ਸੀ ਏਕ ਬੋਲ ਆ ਗੀ ਸੀ ਨਾ ਇੱਕ ਤਾਂ ਕਰਕੇ।
ਇੱਕ ਤਾਂ ਬੜਾ ਸ਼ੋਰ ਕਰਦੇ ਪਏ ਨੇ ਬੱਚੇ ਚੀਕਦੇ ਰਹਿੰਦੇ ਨੇ।
ਬੱਚੇ ਸ਼ੋਰ ਕਰਨ ਆਸਤੇ ਈ ਹੁੰਦੇ ਨੇ ਹੋਰ ਕੀ ਕਰਨ ਆਸਤੇ ਹੁੰਦੇ ਨੇ?
ਬੜੇ ਸ਼ੋਰ ਕਰਦੇ ਜੀ ਹੁਣ ਆ ਗਏ ਨੇ ਯਾਦ ਸਾਡੇ ਯਾਰ ਦੋਸਤ ਸਾਰੇ। ਆ ਗੇ ਨੇ ਇੱਕ- ਇਕ ਕਰਕੇ ਆ ਈ ਗਏ ਸਾਰੇ।
ਅਸੀਂ ਫੋਨ ਕੀਤਾ ਇੱਕ ਦੋ ਇਕੱਠੇ ਹੋਏ ਨੇ ਹੱਲੇ ਰਹਿ ਗਏ ਨੇ ਛੇ ਸੱਤ ਹੋਰ ਆਣਗੇ ਤੇ ਖੇਡਾਂਗੇ ਨਹੀ ਤੇ
ਸਾਡੇ ਤਾਂ ਆ ਗਿਆ ਦੇਖੋ ਆ ਗਿਆ ਸਾਡੇ ਤਾਂ ਇੱਥੇ ਸਾਰੇ। ਆਪਾਂ ਵਿਕਟਾ ਵੁਕਟਾਂ ਲੈ ਕੇ ਆ ਗਏ ਨੇ ਸਾਰੇ।
ਬਾਕੀ ਮੈਂ ਤਾਂ ਇਹੀ ਕਹ ਰਹੀ ਸੀ ਕ੍ਰਿਕਟ ਖੇਡੋ ਫਿਟ ਫਿੱਟ ਰਹੋ ਹੋਰ ਕੁਛ ਚਾਹੀਦਾ ਨੀ, ਕ੍ਰਿਕਟ ਖੇਡਣ ਨਾਲ ਈ ਸਵਾਦ ਆਂਦਾ ਬੱਸ। ਤੇ ਕੁਛ ਹੈ ਨਹੀਂ ਇੱਥੇ।
ਹਾਂ ਜੀ ਕ੍ਰਿਕਟ ਖੇਡਣ ਨਾਲ ਈ ਸਵਾਦ ਸਹੀ ਪੈਂਦਾ ਆਂਦਾ ਈ ਹੈ ਕ੍ਰਿਕਟ ਨਾਲ ਈ ਸਵਾਦ ਸਾਰਾ।
ਤਾਂ ਕਰਕੇ, ਹਾਂਜੀ- ਤੇ ਹੁਣ ਆ ਗਏ ਯਾਰ ਸਾਡੇ ਬੈਟ-ਬੋਲ ਲੇ ਕੇ ਬੋਲਾਂ ਵੀ ਕੇ ਕੇ ਖਰੀਦ ਕੇ ਆ ਗਏ ਨੇ- ਤੁਸੀਂ ਆਪਣਾ ਧਿਆਨ ਰੱਖਿਓ ਤੁਸੀਂ ਵੀ ਆਪਣਾ ਖੇਲੇੇ ਚੱਲੋ।
ਹਾਂਜੀ-ਹਾਂਜੀ, ਬਸ ਅਸੀਂ ਵੀ ਖੇਲਾਂਗੇ ਇੱਕ ਦੋ ਬੰਦੇ ਰਹਿ ਗਏ ਨੇ ਉਹ ਹੋਰ ਆਣ ਗੇ। ਫੇਰ ਅਸੀ ਵੀ ਖੇਲਾਂਗੇ- ਚਲੋ ਫੇਰ ਮੈਂ ਨਾ ਤੁਵਾਨੂੰ ਬਾਦ ਚੋ ਕਰਦਾ ਫੋਨ। ਮੈਂ ਜਰਾ, ਬੰਦੇ ਇਕੱਠੇ ਕਰ ਲਾਂ, ਠੀਕ ਹੈ ਸਤਿ ਸ਼੍ਰੀ ਅਕਾਲ।